ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਹਾਲ - ਚਾਲ ਹੈ।
ਹਆ ਤੁਸੀਂ ਦੱਸੋ?
ਸਾਡਾ ਵੀ ਠੀਕ। ਹੋਰ ਸੁਣਾ? ਕੀ ਕਰਦੇ ਪਏ ਉਹ?
ਵਿਹਲੀ ਬੈਠੀ ਸੀ।
ਹਾਂਜੀ।
ਮੈਂ ਕਿਹਾ ਬੈਠੀ ਸੀ, ਬੜਾ ਸ਼ੋਰ ਆਾਨ ਤੁਹਾਡਾ ਪਿੱਛੇ।
ਬਸ, ਟੀ ਵੀ ਲਗਾਇਆ ਦਾ ਪਿੱਛੇ ਇਹਨਾਂ ਨੇ। ਆਵਾਜ਼ ਤੁਹਾਨੂੰ ਪਤਾ, ਇਹਨਾਂ ਨੇ ਆਵਾਜ਼ ਵੀ ਪੂਰੀ ਤੇਜ਼' ਕਰਨੀ ਹੁੰਦੀ।
ਹਾਂਜੀ।
ਹਾਂ ਇਹਨਾਂ ਨੇ ਖਾਣਾ ਬਣਾਇਆਂ, ਇਹ ਹਜੇ ਖਾਧਾ ਤੇ ਹੈ ਨੀ। ਬਸ, ਗਰਮੀ ਦੇ ਵਿੱਚ 'ਨਿੰਬੂ ਪਾਣੀ' ਵਗੈਰਾ ਪੀਤਾ। ਤਾਂ ਅਸੀਂ ਉਹਦੇ ਨਾਲ ਹੀ ਪੇਟ ਪੂਰਾ ਆਫਰ ਜਾਂਦਾ। ਉਹਦੇ ਕਰਕੇ ਨਾ ਕੁਛ ਖਾਣ ਦਾ ਵੀ ਮਨ ਨਹੀਂ।
ਲੈਣ ਗਈ ਸੀ। ਤਾਂ ਉਓਦੇਰ ਚ ਵੀੜ ਲੱਗੀ ਹੋਈ ਸੀ। ਸਾਡੇ ਗਲੀ ਵਿੱਚ ਹੀ ਤਾਂ ਉਹਨਾਂ ਨੇ। ਡੱਲੂ ਪਾ ਕੇ ਦੇਤਾ ਤੇ, ਮੈਂ ਉਹ ਦੋ ਗਲਾਸ ਪੀ ਲਈਏ।
ਅੱਛਾ ਜ ਅੱਜ ਵੈਸੇ ਵੀ ਨਾਨ ਕਾਸ ਨੇ ਹਾਂ, ਹਾਂ ਓਦੇ ਘਰ। ਕੇ ਸਾਰੇ ਜਗ੍ਹਾ ਤੇ ਸ਼ਫੀਲ ਵਗੈਰਾ ਜ਼ਿਆਦਾ,
ਛਬੀਲ' ਲੱਗੀ ਹੈ ਠੰਡੇ ਪਾਣੀ ਦੀ ਕਹਿ ਰਹੇ ਅ, ਨਿਰਜਲਾ ਹੈ ਨਾ ਤੇ ਪਾਣੀ ਵੀ। ਉਹ ਜ਼ਿਆਦਾ ਹੀ ਭੁਲਾ ਰਹੇ ਆ ਉਹ।
ਹਾਂਜੀ। ਬਸ ਉਹੀ ਦਿੱਕਤ ਹੈ ਨਾ ਗਰਮੀ ਦੇ ਵਿੱਚ ਪਾਣੀ ਪੀ, ਪੀ ਕੇ ਵੀ ਬਹੁਤ ਜ਼ਿਆਦਾ ਪੇਟ ਆਫਰ ਜਾਂਦਾ। ਅਸੀਂ ਹੁਣ ਤੇ ਚਲੋ ਹੁਣ ਸ਼ਰਮ' ਆ ਜਾਂਦੀ ਹੈ। ਹੁਣ ਤੇ ਸ਼ਰਮ' ਆ ਜਾਂਦੀ ਹੈ ਬਈ। ਕਿਸੇ ਵਿੱਚ ਲੈ ਕੇ ਆਉਂਦੇ ਆ ਜਦੋਂ ਛੋਟੇ ਛੋਟੇ ਹੋ ਨਾ ਅਸੀਂ 'ਬੋਟਲਾਂ' ਪ੍ਰਭਾਵ, ਪ੍ਰਭਾਵ ਕੇ ਘਰ ਲੈ ਕੇ। ਆਇਆਂ ਤੇ ਫੇਰ ਅਸੀਂ ਸਾਰਿਆਂ ਨੇ ਪੀਣੀਆਂ।
ਸਕੂਲ ਜਾਂਦੀ ਸੀ ਨਾ, ਤਾਂ ਮੇਰੀ 'ਫਰੈਂਡ' ਔਰ ਮੈਂ ਜਦੋਂ ਗਰਮੀ ਹੁੰਦੀ ਸੀ, ਤਾਂ ਅਸੀਂ ਪੈਦਲ ਆਉਂਦੇ ਸੀ ਹੁਣ ਤੱਕ। ਵਧ ਜਾਂਦੇ ਸੀ, ਇਲੈਵ ਟਵਲਥ ਚ ਤਾਂ ਬੋਟਲ। ਸਾਡੇ ਕੋਲ ਹੁੰਦੀ ਸੀ ਦੋਨਾ ਕੋਲੋ, ਅਸੀਂ ਦੇ ਦਿੰਦੇ ਸੀ ਉਹਨਾਂ ਨੂੰ। ਫੇਰ ਬੋਟਲਸ ਭਰਵਾ ਕੇ ਘਰ ਆ ਕੇ ਘਰਾਂ ਨੂੰ ਵੀ ਪਿਲਾਉਂਦੇ ਸੀ, ਤੇ ਖੁਦ ਵੀ ਪੀਂਦੇ ਸੀ।
ਉਹੀ ਨਾਸੀ ਆ ਹੁਣ ਤੇ ਚਲੋ ਹੁਣ ਅੱਜ - ਕੱਲ ਦੇ ਬੱਚਿਆਂ ਨੂੰ ਕਹੋ ਨਾ। ਕਿ ਆ ਬੋਟਲ ਭਰ ਕੇ ਲਿਆ ਦੋ, ਬਾਹਰੋਂਦੀ ਕਦੇਦੀ ਵੀ ਨਾ ਜਾਣਗੇ ਉਹ ਤੇ। ਹ
ਪਰ ਮੈਂ ਹੁਣ ਦੇਨ ਲਣ ਗਈ ਸੀ, ਤੇ ਆਂਟੀ ਸੀ ਉਹ ਜੋ ਬਿਲਾ ਰਹੇ ਸੀ, ਤਾਂ ਉਹਨਾਂ ਨੇ ਮੈਨੂੰ ਆਪਣਾ ਹੀ ਡੱਲੂ ਪਾ ਕੇ ਦੇਤਾ ਸੀ। ਪੀ ਲਿਓ ਘਰ ਜਾ ਕੇ, ਮੈਂ ਕਿਹਾ ਕੋਈ ਨੀ ਦੇਦੋ ਤੁਸੀਂ।
ਅੱਛਾ ਚਲੋਂ ਗਰਮੀ ਹੈ ਵੈਸੇ ਵੀ, ਚਲੋ ਅੱਛੀ ਗੱਲ ਹੈ। ਵੈਸੇ ਸਾਡੇ ਪੰਜਾਬ ਵਾਲੀ ਸਾਈਡ ਦੇ ਨਾ ਵੈਸੇ ਵੀ। ਚਲੋ ਕਈ ਸ਼ਹਿਰਾਂ ਦੇ ਵਿੱਚ ਕੇ ਕੀ ਲੰਗਰ ਘਟ ਵਗੈਰਾ ਲੱਗਦੇ, ਸਾਡੇ ਪੰਜਾਬ ਵਾਲੀ ਸਾਈਡ ਤੇ। ਤੇ ਬਹੁਤ ਜ਼ਿਆਦਾ ਲੰਗਰ ਹੁੰਦਾ। ਖਾਸ ਕਰਕੇ ਜਦੋਂ ਇਹ ਗੁਰ ਗੁਰਪੁਰਬ ਹੁੰਦਾ ਹੈ। ਸ਼ਹੀਦੀ ਦਿਵਸ ਹੁੰਦਾ ਇਹਨਾਂ ਦਾ ਲੋਹਾਂ ਵਾਲਾ ਬਾਬਾ ਜੀ ਦਾ, ਇਹ ਦਿਨਾਂ ਦੇ ਵਿੱਚ ਤੇ ਤੁਸੀਂ। ਤੇ ਜਗ੍ਹਾ- ਜਗ੍ਹਾ ਤੇ ਦੇਖੋਗੇ ਨਾ ਤੁਸੀਂ ਦੋ ਕਦਮ ਅੱਗੇ ਰੱਖੋਗੇ, ਤੁਹਾਨੂੰ ਅੱਗੇ, ਸ਼ਬੀਲ, ਠੰਡਾ ਪਾਣੀ। ਜਾਂ ਕੁਛ ਨਾ ਕੁਛ ਤਾਂ ਮਿਲੇਗਾ ਹੀ ਮਿਲੇਗਾ। ਔਰ ਸਾਡੇ ਪੰਜਾਬ ਵਾਲੀ ਸਾਈਡ, ਸਾਈਡ ਤੇ ਨਾ ਉੱਥੇ, ਗੁਰੂ ਨਾਨਕ ਦੇਵ ਜੀ ਦਾ ਵਿਆਹ ਮਨਾਉਂਦੇ ਨੇ। ਉਹ ਹੁੰਦਾ ਸਤੰਬਰ ਦੇ ਮਹੀਨੇ।
ਉਹ ਜੋ, ਮੈਨੇ ਇੱਕ ਤੁਸੀਂ ਪੰਜਾਬੀ ਹੋ, ਮੈਂ ਤੁਹਾਨੂੰ ਪੁੱਛਾਂ। ਉਹ ਇੱਕ ਮੈਂ ਦੇਖਿਆ ਸੀ, ਤਾਂ ਉਹ ਕੁਛ ਗੁੜੀਆਂ ਜੀ ਹਿਲਾਂਉਦੇ ਆ। ਬਰਸਾਤ ਲਈ।
ਕੀ ਕਰਨ ਲਈ।
ਜਿਵੇਂ ਗੁੜੀਆਂ ਦੀ ਹੁੰਦੀਆਂ ਨਾ ਕੋਈ ਬਣਾ ਕੇ, ਤੇ ਉਹ। ਦੀ ਅਰਥੀ ਸੀ ਚੱਕਦੇ ਹਾਂ, ਮੈਂ ਇੱਕ ਵੀਡੀਓ ਦੇਖੀ ਸੀ, ਪੰਜਾਬੀ ਕਰਦੇ ਆ ਉਹ।
ਉਹ ਚੀਜ਼, ਪਤਾ ਨੀ ਉਹ ਕਈਆਂ ਦੇ ਵਿੱਚ ਰਿਵਾਜ ਹੋਏਗਾ। ਸਾਡੇ ਵਿੱਚ,
ਮੈਂ ਦੇਖੀ ਸੀ। ਤਾਂ ਉਹ ਕਹਿੰਦੇ ਸੀ। ਮੈਂ -ਮੈਂ, ਮੈਂ ਡਰ ਗਈ, ਮੈਂ ਕਿਹਾ ਇਹ ਪਤਾ ਨੀ ਕੀ ਕਰਦੇ ਆ, ਛੋਟੇ -ਛੋਟੇ ਬੱਚੇ ਉਹਨੂੰ ਲੈ ਕੇ ਜਾ ਰਹੇ। ਔਰ ਫਿਰ ਉਹ ਰੋ ਰਹੇ ਸੀ, ਤਾਂ ਮੈਂ। ਦੇਖਿਆ ਕਿ, ਫਿਰ ਲਾਸਟ 'ਚ ਉਹ, ਉਹ ਬਿਤਾਉਂਦੇ ਸੀ। ਕਿ ਐ ਨਾ, ਅਸੀਂ ਹਰ ਸਾਲ ਕਰਦੇ ਹਾਂ ਇਸ ਮਹੀਨੇ 'ਚ ਤਾਂ ਕਿ ਬਰਸਾਤ ਪਵੇ ਤੇ ਫਸਲ ਅੱਛੀ ਹੋਵੇ, ਇਸ ਕਰਕੇ
ਅੱਛਾ ਜੀ, ਇਹ ਹੋ ਸਕਦਾ ਫਿਰ ਉਹਨਾਂ ਦੇ ਵਿੱਚ ਕੋਈ ਰਿਵਾਜ ਹੁੰਦਾ ਹੈਗਾ ਚੀਜ਼ ਦਾ, ਅਸੀਂ ਲੋਕ ਨੀ, ਉਹ ਇਹ ਚੀਜ਼ ਇਹ ਚੀਜ਼ ਫਿਰ ਜੱਟ ਲੋਕ ਕਰਦੇ ਹੁੰਦੇ ਆਂ, ਅਸੀਂ ਪੰਜਾਬੀ ਹਾਂ, ਅਸੀਂ ਜੱਟ ਹੁੰਦੇ ਪੈਲੀਆਂ ਵਗੈਰਾ ਵਾਲੇ ਜਿਹੜੇ ਹਹੁੰਦੇ ਨਾ ਖੇਤੀ ਵਾਲੇ, ਉਹ ਲੋਕ ਇਹ ਚੀਜ਼ ਕਰਦੇ ਹੋਣਗੇ, ਆਪਣੀ ਫਸਲ ਵਾਸਤੇ ਔਰ, ਕੋਈ, ਕੋਈ ਐਸਾ ਮੌਸਮ ਹੁੰਦਾ ਜਿਹਦੇ ਵਿੱਚ ਉਹਨਾਂ ਦੀ ਫਸਲ ਨੂੰ ਚਾਹੀਦਾ ਹੁੰਦਾ ਪਾਣੀ। ਔਰ ਕੁਛ ਜਦੋਂ ਹੁਣ ਇਹ ਜਦੋਂ ਫਸਲ ਪੱਕ ਜਾਂਦੀ। ਫੇਰ ਜਦੋਂ ਬਰਸਾਤਾਂ ਆ ਜਾਂਦੀਆਂ ਨਾ। ਫਿਰ ਉਹਨਾਂ ਦੀ, ਫਸਲ ਵਿਚਾਰਿਆਂ ਦੀ ਖ਼ਰਾਬ ਹੋ ਜਾਂਦੀ ਹੈ। ਸਾਰੀ
ਸਹੀ ਗੱਲ
ਜਦੋਂ ਉਹਨਾਂ ਨੂੰ ਬਰਸਾਤ, ਜਦੋਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਬਰਸਾਤ, ਉਸ ਮੌਸਮ 'ਚ ਤੇ ਆਉਂਦੀ ਨਹੀਂ, ਜਦੋਂ ਮਤਲਬ ਨਹੀਂ ਚਾਹੀਦੀ ਹੁੰਦੀ, ਫੇਰ ਉਸ ਮੌਸ
ਸਹੀ ਗੱਲ ਹੈ। ਪੰਜਾਬ ਤੁਸੀਂ ਪੰਜਾਬ 'ਚ ਰਹਿੰਦੇ ਉਹ, ਪਿਛਲੀ ਵਾਰ ਕੀ ਹੋਇਆ ਸੀ। ਪੰਜਾਬ 'ਚ ਬਾੜ ਆ ਗਈ ਸੀ।
ਪੰਜਾਬ 'ਚ ਇਹ ਕੁਛ ਆਉਂਦਾ ਹੀ ਰਹਿੰਦਾ, ਬਾੜ ਤੇ ਆਉਂਦੇ ਰਹਿੰਦੇ ਸਾਡੇ ਉੱਧਰ। ਜਿਹੜੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਨਾਉਂਦੇ ਨੇ ਨਾ, ਉਹ ਉੱਥੇ ਸਾਡੇ ਉੱਥੇ ਗੁਰਦੁਆਰਾ ਬਣਿਆ, ਦਾ ਇੱਕ ਕਾਨ ਸਾਹਿਬ ਗੁਰਦੁਆਰਾ। ਉੱਥੇ ਬਾਬਾ ਜੀ ਦੀਆਂ ਨਾ ਲਾਵਾਂ ਹੋਈਆਂ ਸੀ। ਉੱਥੇ ਬਾਬਾ ਜੀ ਬੈਠੇਂ ਹੋਏ ਸੀ, ਕੱਚੀ ਦੀਵਾਰ ਸੀ, ਪਿੱਛੇ ਉਹਨਾਂ ਦੇ। ਤੇ ਬਾਬਾ ਜੀ ਦੇ ਪਿੱਛੇ ਸਾਲੀਆਂ ਸੀਗੀਆਂ, ਉਹਨਾਂ ਨੇ ਉਹਨਾਂ ਨੂੰ ਮਜ਼ਾਕ ਕੀਤਾ ਸੀ, ਬਈ ਤੁਹਾਡੇ ਉੱ ਉੱਪਰ ਨਾ, ਇਹ ਦੀਵਾਰ ਡਿੱਗਣ ਵਾਲੀ ਏ, ਤੇ ਬਾਬਾ ਬਾਈਨ ਨੇ ਫਿਰ ਆਪਣਾ ਹੱਥ ਐਵੇਂ ਕੀਤਾ ਸੀ, ਬਈ ਇਹ ਜਿਹੜੇ ਦੀਵਾਰ ਨੇ ਜੁੱਗੋ ਜੁੱਗਾ ਕਰ ਲਿਆ, ਦੀਵਾਰ ਕਦੇ ਵੀ ਨੀ ਡਿੱਗੇਗੀ, ਤੇ ਉਸ ਗੁਰਦੁਆਰੇ ਦੇ ਵਿੱਚ ਵਿੱਚ ਉਹਨਾਂ ਨੇ ਨਾ, ਇਹ ਦੀਵਾਰ ਨੂੰ, ਪਹਿਲੇ ਦੀਵਾਰ ਮਿੱਟੀ ਦੀ ਬੰਣਦੀ ਸੀ ਲੋਕ-' ਵਿਚੋਂ ਨਾ, ਮਿੱਟੀ ਨਿਕਾਲ -ਨਿਕਾਲ ਕੇ ਲੈ ਜਾਂਦੇ ਸੀ, ਬਈ ਹਾਂ ਇਹ ਬਾਬਾ ਜੀ ਦੇ ਟਾਈਮ ਦੀ, ਫਿਰ ਉਹਨਾਂ ਨੇ ਕੀ ਬਈ, ਫਿਰ ਇਤਿਹਾਸ ਲਿਖ ਦਿੰਦਾ ਗੁਰਦੁਆਰੇ ਦਾ ਨਾ
ਹਾਂਜੀ
ਫਿਰ ਉਹਨਾਂ ਨੇ ਉਸ ਗੁਰਦੁਆਰੇ ਉਹ ਦੀਵਾਰ ਨੂੰ ਨਾ ਉਹਨਾਂ ਨੇ ਅਹ ਸ਼ੀਸ਼ੇ ਵਿੱਚ ਬਣਵਾ ਕੇ ਨਾ ਗੁਰਦੁਆਰੇ ਰੱਖਿਆ ਹੋਇਆ ਹੁਣ ਚਲੋ ਸ਼ੀਸ਼ੇ ਵਿੱਚ ਹੁਣ ਲੋਕੀ ਮੱਥਾ ਟੇਕ ਸਕਦੇ ਨ ਦੂਰੋਂ ਪਰ ਉਸ ਕੰਧ ਨੂੰ ਛੇੜ ਤੇ ਨੀ ਸਕਦੇ ਨਾ ਹੀ ਉਹਦੀ ਮਿੱਟੀ ਵਗੈਰਾ ਲਾ ਸਕਦੇ ਨੇ
ਹ ਅਤੇ ਓਦਰ ਬਾਬੇ ਦਾ ਵਿਆਹ ਮਨਾਂਦੇ ਨੇ ਓਦਰ ਸਤੰਬਰ ਦੇ ਮਹੀਨੇ ਮਤਲਬ ਅਲਗ ਅਲੱਗ ਤਰੀਕੇ ਮਨਾਇਆ ਜਾਂਦਾ ਹੈ ਜ਼ਰੂਰੀ ਨਹੀਂ ਵੀ ਇੱਕੋ ਹੀ ਤਰੀਕ ਹੁੰਦੀ ਹੈ ਉਹਨਾਂ ਦੀ ਅਲੱਗ ਅਲੱਗ ਤਰੀਕੇ ਚ ਮਨਾਇਆ ਜਾਂਦਾ ਔਰ ਓਦਰ ਉਹ ਦਿਨਾਂ ਦੇ ਵਿੱਚ ਤੁਸੀਂ ਕਹੋਗੇ। ਪੈਰ ਰੱਖਣ ਦੀ ਵੀ ਜਗ੍ਹਾ ਹੋਏ ਉੱਥੇ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ ਉਸ ਦਿਨਾਂ ਵਿੱਚ ਸਾਰੇ ਸ਼ਹਿਰ ਦੇ ਵਿੱਚ ਬਈ ਜਗ੍ਹਾ ਜਗ੍ਹਾ ਤੇ ਹਨ ਪ੍ਰੋਪਰ ਨਗਰ ਕੀਰਤਨ ਨਿਕਲਦਾ ਹੈ ਪ੍ਰੋਪਰ ਲੰਗਰ ਔਰ ਮੇਲਾ ਵੀ ਇੰਨਾ ਜ਼ਿਆਦਾ ਲੱਗਦਾ ਮਤਲਬ ਉੱਥੋਂ ਤੇ ਬਹੁਤ ਬਹੁਤ ਦੂਰ ਤੋਂ ਲੋਕ ਜਿਹੜੇ ਨੇ ਨਾ ਉਹ ਆਉਂਦੇ ਨੇ ਉੱਥੇ ਵੇਖਣ ਵਾਸਤੇ ਔਰ ਜਿੱਦਾਂ ਉਹਨਾਂ ਦਾ ਵਿਆਹ ਵੀ ਉਦਾਂ ਮਨਾਇਆ ਜਾਂਦਾ ਜਿੱਦਾਂ ਸਾਡੇ ਲੋਕਾਂ ਦਾ ਵਿਆਹ ਹੁੰਦਾ ਉਨਾਂ ਨੂੰ ਵੀ ਹਲਦੀ ਲੱਗਦੀ ਹੈ ਉਨਾਂ ਦੀ ਬਿਲਕੁਲ ਹਲਦੀ ਲੱਗਦੀ ਉਨਾਂ ਨੂੰ ਫੇਰ ਕੀ ਹੈ ਬਈ ਜਿੱਦਾਂ ਬਿਦ ਦਾ ਪ੍ਰਸ਼ਾਦ ਹੁੰਦਾ ਹੈ ਬਿਦ ਸਾਡੇ ਵਿੱਚ ਵੀ ਬਿੱਦ ਹੁੰਦੀ ਨਾ ਤੇ ਉਹ ਬਿੱਦ ਹੁੰਦੀ ਹੈ ਪ੍ਰੋਪਰ ਫਿਰ ਕਿੰਨੇ ਦਿਨ ਬੂੰਦੀ ਵਗੈਰਾ ਦੇ ਪ੍ਰ ਸ਼ਾਦ ਗੁਨੇ ਬੜੇ ਝੋਲੀ ਪਾਂਦੇ ਨੇ ਉਹਨਾਂ ਦੇ ਪ੍ਰੋਪਰ ਇਹ ਰੀਤੀ ਰਿਵਾਜ ਨਾਲ ਉਨਾਂ ਦਾ ਵਿਆਹ ਮਨਾਂਦੇ ਨੇ ਔਰ ਉਹ ਗੁਰਦੁਆਰੇ ਦੇ ਵਿੱਚ ਵੀ ਨਾ ਕਿੰਨੇ ਕਿੰਨੀ ਕਿੰਨੀ ਦੂਰ ਤੱਕ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ। ਵੀ ਤੁਸੀਂ ਮੱਥਾ ਵੀ ਨਹੀਂ ਟੇਕ ਸਕਦੇ ਇੰਨੀ ਦੂਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਉੱਥੇ
ਗੁਰਦਆ ਜਾਂਦੇ ਨਾ ਮੈਨੂੰ ਤ ਬੜਾ ਸੁ ਮਤਲਬ ਉਹ ਮਿਲਦਾ ਸਕੂਨ ਮਿਲਦਾ ਗੁਰਦੁਆਰੇ ਜਾ ਕੇ ਨਾ ਮੈਂ ਅੰਬਰਸਰ ਗਈ ਸੀ ਆਪਣੇ ਸਿਸਟਰ ਨਾਲ ਤੇ ਮੇਰੇ ਆਣੇ ਦਾ ਹੀ ਮਨ ਨੀ ਕਰਦਾ ਉਦੇ ਚ ਹਨ ਗੋਲਡਨ ਟੈਂਪਲ ਗਈ ਸੀ ਮੈਂ ਰਾਤ ਨੂੰ ਕੀ ਨਜ਼ਾਰਾ ਹੁੰਦਾ ਉਦੇ
ਹਾਂ ਹਾਂ ਅਸੀਂ ਵੀ ਹੁਣ ਹੋਏ ਹ ਲਾਸਟ ਟਾਈਮ ਹੋ ਕੇ ਆਏ ਹ ਰ ਮੈਂ ਕਹਿੰਦੀ ਹਾਂ ਰਾਤ ਦਾ ਨਜ਼ਾਰਾ ਤੇ ਪੁੱਛੋ ਹੀ ਨਾ ਤੁਸੀਂ ਤੁ ਕਿੰਨਾ ਵਧੀਆ ਹੁੰਦਾ ਉੱਥੇ ਅਸੀਂ ਕੋਈ ਅਸੀਂ
ਪਾਪਾ ਨੂੰ ਮੁ ਲੱਗਦਾ ਹੀ ਨੀ ਕਿ ਰਾਤ ਹੋ ਰਹੀ ਹੈ ਜਾਂ ਦਿਨ ਹੋ ਰਿਹਾ ਦਿਨ ਕੱਢਿਆ ਰਹਿੰਦਾ ਸਾਰੇ ਐਵੇਂ ਚੱਲ ਰੇ ਨੇ ਕੋਈ ਨੀ ਸੁੱਤਾ ਉੱਥੇ ਕੋਈ ਵੀ ਨੀ।
ਕੋਈ ਵੀ ਨਹੀਂ। ਕਿਉਂਕਿ ਉਦਾ ਰੀਜ਼ਨ ਨਾ ਦੋ ਵਜੇ ਦੇ ਕੋਲ ਤੇ ਦਰਬਾਰ ਖੁਲਦਾ ਲੋਕੀ ਸਗੋਂ ਲਾਈਨਾਂ ਵਿੱਚ ਇਸ਼ਨਾਨ ਕਰਕੇ ਲੱਗ ਜਾਂਦੇ ਨੇ ਬਈ ਅਸੀਂ ਮੱਥਾ ਟੇਕਣਾ ਉੱਥੇ
ਲਾਈਨ ਚ ਲੱਗੇ ਸੀ ਬਹੁਤ ਵਧੀਆ ਦਰਸ਼ਨ ਹੋਏ ਤੇ ਬਹੁਤ ਅੱਛੇ
ਆਹੀ ਨਾ ਵੇ ਲੋਕੀ ਸਗੋਂ ਨਾ ਧੋ ਕੇ ਲਾਈਨ ਵਿੱਚ ਲੱਗ ਜਾਂਦੇ ਨੇ ਕਿ ਅਸੀਂ ਮੱਥਾ ਟੇਕਣਾ ਏ ਤੇ ਕਿਸੇ ਦੀ ਅੱਖਾਂ ਵਿੱਚ ਨੀਂਦਰ ਨੀ ਹੁੰਦੀ ਬ
ਪਰ ਅਸੀਂ ਹੋਲੀ ਤੇ ਗਏ ਸੀ ਗਏ ਸੀ ਹੋਲੀ ਚ ਇੰਨੀ ਭੀੜ ਨਹੀਂ ਹੁੰਦੀ। ਅ ਕਿਉਂਕਿ ਪੰਜਾਬ ਚ ਤਾਂ ਮੈਂ ਦੇਖਿਆ ਉੱਥੇ ਹੋਲੀ ਮਨਾਂਦੇ ਬਹੁਤ ਘੱਟ ਲੋਕ ਮਨਾਂਦੇ ਆ ਹੋਲੀ
ਨਹੀਂ ਪੰਜਾਬ 'ਚ ਹੋਲੀ ਮਨਾਂਦੇ ਨੇ ਪਰ ਹੋਲੀ ਸਾੜਦੇ ਨਹੀਂ ਹੈ। ਜਿਵੇਂ ਇਦਰ ਜਿਵੇਂ ਹੁਣ
ਬੜਾ ਹੀ ਮਤਲਬ ਜੇ ਮੈਂ ਕੀ ਕਵਾਂ ਤੁਹਾਨੂੰ ਕਿਵੇਂ ਖੇਲਦੇ ਆ ਹੋਲੀ ਬੋਤ ਬੁੁਰੀ ਨਾਲ ਖੇਲਦੇ ਆ ਹੋਲੀ ਪਰ ਮੈਂ ਉੱਥੇ ਗਈ ਸੀ, ਮੈਂ ਦੋ ਵਾਰ ਚਲੀ ਗਈ ਆਂ, ਪਰ ਮੈਂ ਦੇਖਿਆ ਨੀ।
ਸਾਡੇ ਪੰਜਾਬ ਵੱਲ ਤੁਸੀਂ ਮੰਨੋਗੇ ਚਿੱਕੜ ਦੇ ਨਾਲ ਹੋਲੀ ਖੇਡਦੇ ਨੇ, ਆਂਡਿਆਂ ਦੇ ਨਾਲ। ਹੋਲੀ ਖੇਲਦੇ ਨਈ, ਹਾਂ ਉੱਧਰ ਹੀ ਉੱਧਰ ਹੀ ਕਹਿ ਰਹੀ ਆਂ। ਉੱਧਰ ਈ ਐ ਹਾਲ ਐ, ਅੰਮ੍ਰਿਤਸਰ ਵਾਲੀ ਸਾਈਡ ਤੇ ਈ ਹੋਲੀ ਹਾਲ ਐ ਵੀ ਬੜੇ ਬੁਰੇ ਤਰੀਕੇ ਦੇ ਨਾਲ ਹੋਲੀ ਖੇਡਦੇ ਨੇ ਉੱਧਰ।
ਉਹ ਕਹਿੰਦੇ ਨੇ ਜੇ ਕੀ ਜੇ ਤੁਸੀਂ ਕਿਤੇ ਜਾਣਾ ਨਾ ਹੋਲੀ ਤੇ-ਤੇ ਉਥੇ ਚਲੇ ਜਾਓ, ਉੱਥੇ ਨੀ ਕੋਈ ਖੇਲਦਾ ਹੋਲੀ।
ਦਰਬਾਰ ਸਾਹਿਬ ਦੇ ਅੰਦਰ ਤੇ ਅੰਦਰ ਤੇ ਨਹੀਂ ਖੇਲਦੇ।
ਨਹੀਂ ਅੰਦਰ ਤਾਂ ਕੋਈ ਨਹੀਂ ਖੇਲਦਾ, ਅੰਦਰ ਤਾਂ ਕੌਣ ਖੇਲੇਗਾ ਹੋਲੀ।
ਤੇ ਬਾਹਰ ਤੇ, ਹਰ ਕਿਸੇ ਦਾ ਤਿਉਹਾਰ ਹਰ ਕਿਸੇ ਦੇ ਸ਼ੌਕ ਨਈ ਸਭ ਖੇਡਦੇ ਨੇ। ਦਿਨ ਤਿਹਾਰ ਅਸੀ ਚਲੋ ਸਾਡੇ ਵਰਗੇ ਨਹੀਂ ਖੇਲਣਗੇ, ਬੱਚਿਆਂ ਨੂੰ ਤੇ ਨਹੀਂ ਨਾ ਕੋਈ ਰੋਕ ਸਕਦਾ। ਉਹਨਾਂ ਨੇ ਤੇ ਉਸ ਦਿਨ ਖੇਲਣਾ ਹੀ ਖੇਲਣਾ, ਉਹਨਾਂ ਨੂੰ ਫਰਕ
ਹੋੋਲੀ ਖੇਡਣ ਦਾ ਬਹੁਤ ਜਦ ਇੱਕ ਵਾਰੀ ਮੈਂ ਚਲੀ ਗਈ ਸੀ ਦਰਬਾਰ ਸਾਹਿਬ, ਤੇ ਮੈਂ ਖੇਲੀ ਨੀ ਸੀ ਹੋਲੀ। ਤੇ ਮੇਰੇ ਅਰਮਾਨ ਰਹਿ ਗੇ, ਮੈਂ ਕਿਹਾ ਹੋਲੀ ਪਤਾ ਨੀ ਕਿ ਮੇਰੇ ਮੰਮੀ ਨੂੰ ਨੀ ਪਸੰਦ ਬ ਹੋਲੀ, ਹੋਲੀ ਆਂਦੀ ਐ ਮੇਰੀ ਮੰਮੀ ਤੋਂ ਕਹਿੰਦੀ ਆ ਕਿ ਬਸ ਤੁਸੀਂ ਚਲੇ ਜਾਓ ਬਾਹਰ, ਮੇਰਾ ਘਰ ਸਾਫ਼ ਰਹਿਣ ਦੋ।
ਹੂੰ ਆਪਣਾ ਪੋਲੀ ਵਗੈਰਾ ਤੇ ਸਾਨੂੰ ਵੀ ਨੀ ਪਸੰਦ। ਸਾਨੂੰ ਆਪਣਾ ਐ ਦੀਵਾਲੀ ਵਗੈਰਾ ਮੈਨੂੰ ਤੇ ਜ਼ਿਆਦਾ ਪਸੰ ਪਸੰਦ ਐ ਮੈਨੂੰ, ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਹੀ ਦੀਵਾਲੀ ਬਹੁਤ ਪਸੰਦ ਹਾਂ। ਦੀਵਾਲੀ ਵਗੈਰਾ ਮੈਨੂੰ ਤਾਂ ਬਹੁਤ ਪਸੰਦ ਐ ਵੈਸੇ ਵੀ। ਦਿਨ, ਤਿਹਾਰ, ਵਿਆਹ ਮੈਨੂੰ ਸ਼ੁਰੂ ਤੋਂ ਪਟਾਕਿਆਂ ਵਗੈਰਾ ਦਾ ਵੀ ਸ਼ੌਕ, ਮੈਂ ਜਦੋਂ ਛੋਟੀ ਵੀ ਹੋਣਾ ਨਾ ਮੈਂ ਆਪਣਾ ਪਹਿਲੇ ਹੀ ਕਹਿਣਾ, ਪਾਪਾ ਮੈਨੂੰ ਤੇ ਮੈਨੂੰ ਪਟਾਕੇ ਚਾਹੀਦੇ ਐ, ਫੇਰ ਪਾਪਾ ਨੇ ਪ੍ਰੋਪਰ ਜਿਵੇਂ ਭਰਾ ਨੂੰ ਲੈ ਕੇ ਦੇਨੇ, ਅਸੀਂ ਦੋਨਾਂ ਨੇ ਅੱਧੇ-ਅੱਧੇ ਕਰ ਲੈਣੇ। ਪਟਾਕੇ ਭਈਆ ਇੰਨੇ ਤੇਰੇ ਨੇ, ਇੰਨੇ ਮੇਰੇ ਨੇ। ਉਹਨੇ ਆਪਣੇ ਤੇ ਚਲਾ ਲੈਣੇ, ਮੈਂ ਆਪਣੇ ਸਾਂਭ-ਸਾਂਭ ਕੇ ਰੱਖਣੇ। ਬਈ ਮੈਂ ਮੇਰੇ ਖ਼ਤਮ ਹੋ ਜਾਣਗੇ, ਤੇ ਮੈਂ ਅਗਲੇ ਦਿਨ ਜਦੋਂ ਆਪਣੇ ਪਟਾਕੇ ਲੱਭਣੇ ਤੇ ਉਹਨੇ ਚਲਾ ਕੇ ਪਰਾਂ ਜਾਣਾ, ਕਿ ਮੈਂ ਤੇਰੇ ਪਟਾਕੇ ਚਲਾਤੇ ਨੇ ਸਾਰੇ।
ਕਹਿੰਦੇ ਐਂਵੀ ਹੁੰਦਾ, ਭਰਾ ਭੈਣ ਦਾ ਤਾਂ ਐਂਵੀ ਹੁੰਦਾ।
ਬਸ ਉਹ ਵੀ ਦਿਨ ਨੇ। ਹੁਣ ਇਸ ਟੈਮ ਜਦੋਂ ਵਿਆਹ ਹੋ ਜਾਂਦਾ, ਫਿਰ ਉਸ ਤੋਂ ਬਾਅਦ ਉਹ ਪੁਰਾਣੇ ਦਿਨ ਆਪਣੇ ਯਾਦ ਆਂਦੇ ਨੇ।
ਸਹੀ ਗੱਲ ਏ, ਸਹੀ ਗੱਲ ਏ।
ਕਿ ਜੋ ਆਪਣਾ ਕੱਠਿਆਂ ਚ ਭੈਣ ਭਰਾਵਾਂ ਚ ਖੇਡਣ ਚ ਮਜ਼ਾ ਹੁੰਦਾ, ਉਹ ਦੁਬਾਰਾ ਬਸ ਬੰਦਾ ਤਰਸ ਜਾਂਦਾ ਕਿਸੇ ਵੇਲੇ ਵੀ, ਹਾਂ ਵੀ ਮੈਂ ਜਾਵ ਮੈਂ ਆਪਣੇ ਘਰ ਜਾਵਾਂ, ਮੈਂ ਮਿਲ ਕੇ ਆਵਾਂ।
ਹਾਂਜੀ।
ਹੋਰ ਸੁਣਾਓ, ਚਲੋ ਠੀਕ ਐ, ਮੈਨੂੰ ਨਾ ਕੋਲ ਆ ਰਹੀ ਹੈਗੀ। ਤੇ ਦੀ ਤੇ ਮੈਂ ਚੁੱਕਲਾਂ, ਫਿਰ ਕਰਦੀ ਓਕੇ ਜੀ।